ਹੈਲੋ- ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ
ਸਸ ਰੀ ਕਾਲ ਜੀ, ਸਸ ਰੀ ਕਾਲ। ਹੋਰ ਕੀ ਹਾਲ ਏ ਬੇਟਾ? ਮੈਂ ਠੀਕ ਆ। ਹੋਰ ਕੀ ਕਰਦੇ ਪੇ ਸੀ?
ਕੁਛ ਨੀ ਅੱਜ ਕੰਮ ਵਾਲੀ ਨੀ ਆਈ ਤੇ ਸਫਾਈਯਾਂ ਲੱਗੇ ਹੋਏ ਸੀ ਘਰ ਦੀਯਾਂ।
ਅੱਛਾ- ਅੱਛਾ।
ਕੰਮ ਵਾਲੀ ਐਟ ਏ ਟੈਮ ਧੋਖਾ ਦੇ ਜਾਂਦੀਆਂ ਨੇ। ਵੀ ਇੱਕ ਦਿਨ ਪਹਿਲੇ ਬੰਦਾ ਕਹਿ ਜੇ ਨਾ ਤੇ ਬੰਦਾ ਕਰ ਲੈਂਦੈ ਬੰਦਾ ਸਵੇਰੇ ਅੰ ਸਵੇਰੇ ਵੇਲਾ ਹੋ ਜਾਂਦੈ। ਹੁਣ ਏਨੀ ਗਰਮੀ ਹੋ ਗਈ ਧੁੱਪ ਵਿੱਚ ਵੈਸੇ ਵੀ ਜੀਅ ਨੀ ਕਰਦਾ ਕੰਮ ਕਰਨ ਤੇ।
ਹਾਂਜੀ- ਹਾਂਜੀ। ਉਹ ਤੇ ਹੈ, ਸਾਡੀ ਆਪ ਕੰਮ ਵਾਲੀ ਕਿਸੇ ਵੇਲ਼ੇ ਉਥ ਚੁੱਕੀ ਹਾਲੀ ਤੇ ਮੀਨੇ ਵਿੱਚ ਸੱਤ ਛੁੱਟੀਆਂ ਤੇ ਹੋ ਹੀ ਜਾਂਦੀਆਂ ਨੇ।
ਨਹੀਂ ਸਾਡੀ ਵੈਸੇ ਛੁੱਟੀਆਂ ਨੀ ਮਾਰਦੀ ਮੈਨੂੰ ਇਦੇ ਵਲੋ ਕੋਈ ਸ਼ਕੈਤ ਨੀ ਹੈਗੀ। ਏ ਹੈਗਾ ਐ ਦੱਸ ਕੇ ਨੀ ਜਾਂਦੀ ਮੀਨੇ ਦੀ ਇਹ ਅੱਧੀ ਛੁੱਟ ਟੀ ਮਾਰੇ ਤੇ ਮਾਰੇ ਵੈਸੇ ਤੇ ਮਾਰਦੀ ਨੀ ਬੜੀ ਮਜਬੂਰੀ ਏ ਤਾਂ ਮਾਰਦੀ ਏ। ਤੇ ਹੋਰਾਂ ਦੀ ਛੁੱਟੀ ਹੋਰਾਂ ਦੀ ਕਰ ਲੇਗੀ ਮੇਰਾ ਕਰਕੇ ਜਾਂਦੀ ਹੈਗੀ। ਕਹਿੰਦੀ ਭਾਬੀ ਮੈਨੇ ਸਭ ਕੀ ਛੁੱਟੀ ਲੀ ਕਰੀ ਹੋਈ ਹੈ। ਵੀ ਆਪ ਮੈਂ ਕਰਕੇ ਇਸ ਲਿਏ ਜਾਤੀ ਹੂੰ ਆਪ ਕਾ ਬੱਚਾ ਛੋਟਾ ਐ। ਤੇ ਮੇਰੀ ਵਾਰੀ ਮੇਰਾ ਕਰਕੇ ਜਾਂਦੀ ਏ ਅੱਜ ਪਤਾ ਨੀ ਏਨੂੰ ਕੀ ਹੋਯੈ ਦੱਸਯਾ ਵੀ ਨੀ ਸੂੰ ਤੇ ਸਾਰਾ ਕੰਮ ਪਯੈ, ਦੇਖੋ ਘਰ ਦਾ ਕੰਮ ਕਿੰਨਾ ਹੁੰਦੈ ਸਵੇਰੇ ਝਾੜੂ- ਪੋਚਾ ਹੋ ਗਿਆ ਰੋਟੀ ਸਬਜ਼ੀ ਦਾ ਹੋ ਗਿਆ।
ਬੱਚਯਾਂ ਨਾਲ ਤੇ ਹੋਰ ਈ ਛੁੱਟੀਆਂ ਜੇੜੀ ਪਈਆਂ ਹੋਈਐ ਨਾ ਤੇ ਹੋਰ ਹੀ ਕੰਮ ਈ ਨੀ ਮੁੱਕਦਾ, ਇੱਕ ਤੇ ਨਾਸ਼ਤੇ ਲੇਟ ਹੁੰਦੇ ਨੇ ਓਤੋਂ ਸਾਰੇ ਕੰਮ ਫਿਰ ਲੇਟ, ਲੇਟ, ਲੇਟ।
ਸੰਡੇ ਨੂੰ ਤਾਂ ਸਾਰਾ ਓ ਦਿਨ ਹੀ ਇੰਝ ਬੀਤ ਜਾਂਦਾ, ਪਤਾ ਨੀ ਲੱਗਾ ਕਦੋਂ ਸੰਡੇ ਚੜਿਆ, ਤੇ ਕਦੋਂ ਆ ਗਿਆ।
ਆ, ਓ ਤੇ ਹੈ ਈ ਆ। ਸਾਡੀ ਆਪ ਕੰਮ ਵਾਲੀ ਓ, ਓਈ ਛੁੱਟੀ ਮਾਰ ਲਏਗੀ। ਫੋਨ ਕਰਕੇ ਪੁੱਛੋ, ਇੱਕ ਤਾਂ ਫੋਨ ਕਰਕੇ ਦੱਸਦੀ ਈ ਨੀ ਸਾਡੀ ਤੇ ਫੋਨ ਕਰਕੇ ਪੁੱਛੋ, ਆ ਪੁੱਛਣਾ ਪੈਂਦਾ ਐ। ਆਏਗੀ ਯਾ ਨਈ ਗੋ ਮਿਲੇਗਾ, ਤਬੀਅਤ ਠੀਕ ਨੀ ਐ।
ਐਵੇਂ ਮਾਰਦੀਆਂ ਨੇ ਪਾਨਾਂ ਮਾਰਦੀਆਂ ਨੇ ਚੰਗੀ ਭਲੀਆਂ ਹੁੰਦੀਆਂ ਨੇ, ਘੁੰਮਦੀਆਂ ਫਿਰਦੀਆਂ ਰੈਂਦੀਆਂ ਨੇ।
ਤੇ ਆਹੋ
ਐਂਜ ਅਟੇ ਟੈਮ ਧੋਖਾ ਦੇ ਜਾਂਦੀਆਂ ਨੇ ਹਾਂ ਵੀ, ਅਸੀਂ ਅੱਜ ਕਿਤੇ ਜਾਣਾ ਸੀ ਅੱਜ ਤਬੀਅਤ
ਹੂੰ-ਹੂੰ, ਹਾਂ ਸਾਡੀ ਤੇ ਸਵੇਰੇ-ਸਵੇਰੇ ਆ ਜਾਂਦੀ ਏ। ਪੌਣੋ ਸੱਤ ਆ ਜਾਂਦੀ ਐ, ਪੌਣੇ ਅੱਠ ਸਬ ਕਰ ਕੇ ਚਲੇ ਜਾਂਦੀ ਆ।
ਸਾਰਾ ਦਿਨ ਬੇਠ ਜਾਂਦੀ, ਸਾਰਾ ਦਿਨ ਬੰਦਾ ਵੇਹਲਾ ਓ ਫੇਰ ਸਾਰਾ ਕੰਮ ਜਲਦੀ ਹੋ ਜਾਂਦਾ ਨਾਸ਼ਤਾ ਵੀ ਜਲਦੀ ਬਣਾ ਦਈਦਾ, ਓ ਰੋਟੀ ਬਣਾਂਣ ਵਾਲੀ ਆਂਦੀ ਓ ਵੀ ਸਵੇਰੇ ਸਵੇਰੇ ਬਣਾ ਕੇ ਚਲੀ ਜਾਂਦੀ ਏ, ਨਾਸ਼ਤਾ ਬਣਾਂਦੇ ਦੁਪੈਰ ਦੀ ਬਾਰਾਂ, ਇੱਕ ਵਜੇ ਤੱਕ ਨਿੱਬੜ ਈ ਜਾਂਦਾ ਸਾਡਾ। ਫੁਲਕੇ ਬਣਾ ਕੇ ਲੰਘ ਜਾਂਦੀ ਐ, ਹੁਣ ਜਦੋਂ ਸਾਰੀਆਂ ਮਾਰਨਗੀਆਂ, ਛੁੱਟੀਆਂ ਕੱਠੀਆਂ ਈ ਮਾਰਨਗੀਆਂ, ਫੇਰ ਤਿੰਨੋ ਈ ਨੀ ਆਂਣਗੀਆਂ। ਏ ਬੜਾ ਹੀ ਔਖਾ ਹੋ ਜਾਂਦਾ ਫੇਰ, ਆਦਤ ਛੁੱਟ ਜਾਂਦੀ ਨਾ ਫੇ ਹੁਣ ਝਾੜੂ ਫੜਦਿਆ ਵੀ ਹੱਥ ਦੁਖਦੇ ਪਏ ਨੇ, ਹੁਣ ਜੇ ਬੰਦਾ ਝਾੜੂ ਨਾਲ ਫੜਦਾ ਹੋਵੇ, ਕਦੀ ਮਹੀਨੇ, ਪੰਦਰਾਂ ਦਿਨਾਂ ਚ ਫੜਨਾ ਪੈਜੇ, ਬੜਾ ਈ ਔਖਾ ਲੱਗਦਾ। ਕੀ ਕਰੇ ਬੰਦਾ ਹੁਣ, ਏਨਾਂ ਨਾਲ ਹੁਣ ਕੋਈ ਬਹਿਸ ਨਾ ਕੀਤੀ ਜਾ ਸਕਦੀ ਐ, ਹੋਰ ਮਿਲਦੀਆਂ ਕੋਈ ਨੀ।
ਨਈ, ਛੇਤੀ ਨਾਲ ਫੇਰ
ਹੋਰ ਮਿਲਦੀਆਂ ਨੀ, ਹੋਰ ਕੀ ਬੜੇ ਪਰੇ ਪਰੇਸਾਨ ਹੋ ਜਾਂਦਾ ਕਈ ਵਾਰ ਤੇ ਹੁਣ ਮੈਂ ਕਿਹਾ ਚਲ ਮੈਂ ਪੁੱਛਾਂ ਭੈਣ ਜੀ ਨੂੰ, ਵੀ ਤੁਸੀਂ ਆ ਗਏ ਓ ਘਰ?
ਨਾ-ਨਾ ਹਾਲੇ ਕਿੰਨੇ ਨੀ ਆਈ ਮੈਂ, ਹਲੇੇ ਤੇ ਆ ਪਰਸੋਂ ਆਵਾਂਗੀ ਮੈਂ।
ਅੱਛਾ-ਅੱਛਾ, ਤੇ ਬੰਦਾ ਕੈਂਦਾ ਹਾਲੇ ਛੁੱਟੀਆਂ ਹੈਗੀਆਂ ਨੇ ਬੰਦਾ ਚੱਲ ਰੈ ਲੈਂਦਾ ਹੋਰ ਦੋ-ਚਾਰ ਦਿਨ, ਜਾਣਾ ਵੀ ਕਿੱਥੇ ਵੇ।
ਹੂੰ, ਨਾਲੇ ਅਸੀਂ ਨਾ ਜਾਣਾ ਐ ਘੁੰਮਣ ਜਾਣਾ ਏ ਕਿੱਥੇ ਤੇ ਬਸ ਫੇਰ ਤਾਂ ਕਰਕੇ ਮੈਂ ਕਿਆ ਚੱਲ, ਚਾਰ-ਪੰਜ ਦਿਨ ਫੇਰ ਰੈ ਆਵਾਂਗੀ।
ਹੂੰ-ਹੂੰ, ਚਲੋ ਲੋਕਲ ਦਾ ਤੇ ਲੋਕਲ ਤੁਹਾਡੇ ਪੇਕੇ ਕਿੱਥੇ ਬਾਰ ਨੇ।
ਨਈ ਲੋਕਲ ਈ ਹੈਗੇ ਨੇ।
ਚ ਲੋਕਲ ਦਾ ਐ ਵੀ ਸੁੱਖ ਹੁੰਦਾ, ਕਦੀ ਬੰਦਾ ਮਨ ਕਰਦਾ ਤੇ ਬੰਦਾ ਚੱਲ ਜਾ ਕਿ ਮਿਲ ਆਂਦਾ, ਬੰਦਾ ਹੋਰ ਕੀ
ਹਾਂ-ਹਾਂ, ਓ ਤਾਂ ਹੈ ਈ ਐ। ਹੋਰ ਗਰਮੀ ਹੋ ਹੋਈ-ਹੋਈ ਐ ਚੰਗੀ, ਹੂੰ ਬਾਰਿਸ਼ ਪਵੇ ਤਾਂ ਥੋੜ੍ਹੀ ਅ ਸਹੀ ਹੋਵੇ ਮੌਸਮ।
ਕਹ ਕੈਂਦੇ ਤੇ ਪਏ ਨੇ ਵੀ ਬਰਸਾਤਾਂ ਹੈਗੀਆ ਨੇ ਅੱਗੋਂ ਦੀ ਹੁਣ ਪਤਾ ਹੁਣ ਦੇਖੋ, ਕਦੋਂ ਆਂਦੀਆ। ਕਦੋਂ ਹੋਏਗੀ ਬੜਾ ਔਖਾ ਹੋ ਜਾਂਦਾ ਬੰਦਾ ਨਾ, ਗਰਮੀ ਚ ਜਿੱਦਾਂ ਕਿੱਥੇ ਆਂਣ ਜਾਣ ਜੋਗਾ ਬੰਦਾ, ਬੱਚੇ ਕੈਂਦੇ ਘੁੰਮਾ ਕੇ ਲਿਆਓ, ਘੁੰਮਾ ਕੇ ਲਿਆਓ ਬੰਦਾ ਕਿੱਥੇ ਜਾਏ ਗਰਮੀ ਚ, ਮਨ ਈ ਨੀ ਕਰਦਾ ਕਿੱਥੇ ਜਾਣ ਦਾ ਗਰਮੀ ਚ
ਹਾਂ, ਬੰਦਾ ਸ਼ਾਮ ਵੇਲੇ ਫੇਰ ਕੈਂਦਾ ਹਾਂ, ਬਈ ਚੱਲ ਸ਼ਾਮ ਵੇਲੇ ਬੰਦਾ ਨਿਕਲ ਜਾਵੇ ਕਿੱਥੇ, ਕੋਈ ਬਜ਼ਾਰ ਜਾਣਾ ਕੋਈ ਸਮਾਨ ਲਿਆਂਣਾ ਤਾਂ ਈ ਜਾਇਆ ਜਾਂਦਾ।
ਜੇ ਵੀ ਅਸੀਂ ਨਿਕਲਾਂ ਨਾ ਮੈਂ ਕਹਿੰਦੀ ਚਲ ਵੀ ਇੱਕ ਚੱਕਰ ਹੀ ਮਾਰ ਲੇ ਬੰਦਾ, ਤਾਂ ਵੀ ਇਕ ਗਰਮ ਲੂ ਚੱਲਦੀ ਹੁੰਦੀ ਹੈ ਐਵੇ ਜਿਵੇਂ ਮੂੰਹ ਦੇ ਉੱਤੇ ਗਰਮ ਹਵਾ ਪੈਂਦੀ ਹੁੰਦੀ ਹੈ। ਬੜਾ ਈ ਔਖਾ ਹੋ ਜਾਂਦਾ ਗਰਮੀ ਚ ਤੇ ਨਾ ਬੱਚੇ' ਨੇ ਹੁਣ ਕਿੱਥੇ ਲੈ ਕੇ ਜਾਵਾਂ ਗਰਮੀ ਚ ਮੈਂ ਕਿਹਾ ਮੌਸਮ ਚੇਂਜ ਹੋਏਗਾ ਫੇਰ ਲੈ ਜਾਂਗੀ ਤੁਹਾਨੂੰ। ਛੋਟੇ ਬੱਚਿਆਂ ਨੂੰ ਹੁਣ ਛੁੱਟੀਆਂ ਦਾ ਕੀ ਹੈਗਾ ਇਹਨਾਂ ਛੁੱ,
ਹਾਂ ਕੰਮ ਇਨਾ ਇਨਾ ਦੇ ਦਿੰਦੇ ਨੇ ਦੱਸੋ ਪ੍ਰੋਜੈਕਟ ਬਣਾਣ ਦੇ ਦਿੰਦੇ ਨੇ ਬੱਚਿਆਂ ਨੂੰ ਆਉਂਦੇ ਨੇ' ਚਾਰ ਪੰਜ ਸਾਲ ਦੇ ਬੱਚੇ ਹੋਣ, ਤੇ, ਤੇ ਉਹਨਾਂ ਨੂੰ ਕੰਮ ਦੇ ਦਿੰਦੇ ਨੇ ਇੰਨਾ ਇੰਨਾ ਜ਼ਿਆਦਾ।
ਹਾਂ ਬੱਚਿਆਂ ਨੇ ਕਿੱਥੇ ਕਰਨਾ ਭੈਣ ਜੀ ਆਪ ਹੀ ਕਰਨਾ ਪੈਂਦਾ ਬੱਚਿਆਂ ਦਾ ਕੰਮ।
ਉਹ ਤੇ ਹੈ ਹੀ ਆ ਮੇਰੀ ਕੁੜੀ ਆਪ ਕਹਿੰਦੀ ਪਈ ਸੀ ਕਹਿੰਦੀ ਪਈ ਸੀ, ਤੇ ਕਹਿੰਦੀ ਇੰਨਾ ਇੰਨਾ ਕੰਮ ਦਿੱਤਾ ਹੋਇਆ ਇਹ ਪ੍ਰੋਜੈਕਟ ਬਣਾਉਣੇ ਨੇ। ਬੱਚੇ ਕਰਦੇ ਹੀ ਨੀ ਕੰਮ।
ਬੱਚਿਆਂ ਨੂੰ ਕੋਈ ਨਾ ਕਰਨਾ ਬੱਚੇ ਦੇ ਕਹਿੰਦੇ ਛੁੱਟੀਆਂ ਹੋਈਆਂ ਨੇ ਸ਼ੁਕਰ ਕੀਤਾ। ਸਕੂਲ ਨੀ ਜਾਨਾ ਪੜਦਾ
ਛੁੱਟੀਆਂ ਚ ਅਸੀਂ ਘੁੰਮਣ ਜਾਵਾਂਗੇ, ਨਾਨਕੇ ਜਾਵਾਂਗੇ, ਮੇਰਾ ਕਦੋਂ ਨਾ ਰੌਲਾ ਪਾਂਦਾ ਨਾਨਕੇ ਜਾਣਾ ਨਾਨੀ ਘਰ ਨਾਨੀ ਹਾਊਸ
ਮੈਂ ਕਿਹਾ ਚੱਲ ਫਿਰ ਹੁਣ ਮੈਂ ਬੜੀ ਮੁਸ਼ਕਿਲ ਨੇ ਲੈ ਕੇ ਆਈ ਹਾਂ ਗਰਮੀ ਚ ' ਮਨ ਨਹੀਂ ਕਰਦਾ ਸੀ ਲੈ ਕੇ ਜਾਣ। ਮੈਂ ਚੱਲ ਦੋ ਦਿਨ ਲਾਏਗਾ। ਫਿਰ ਇਹ ਨਾ ਕਹਿ ਨਾ ਬੱਚੇ ਕੱਲ ਨੂੰ ਸਾਡੀ ਮੰਮੀ, ਸਾਡੇ ਪਾਪਾ ਆਪਾਂ ਸਾਨੂੰ ਕਿੱਥੇ ਲੈ ਕੇ ਜਾਂਦੇ ਮੈਂ ਕਿਹਾ ਚਲ ਤੈਨੂੰ ਨਾਨਕੇ ਘੁੰਮਾ ਲਿਆਨੀ ਆ।
ਨਾ ਬੀਸ ਸਭ ਦੇ ਮੰਮੀ ਪਾਪਾ ਲੈ ਕੇ ਜਾ ਰਹੇ ਨੇ ਸਾਡੇ, ਡੇ ਮੰਮੀ ਪਾਪਾ ਲੈ ਕੇ ਨਹੀਂ ਜਾ ਰਹੇ ਕਿੱਥੇ ਉੱਥੇ ਘੁੰਮ ਰਹੇ ਨੇ ਉਹ ਬੱਚਿਆਂ ਨੂੰ ਹੁੰਦਾ।
ਖੁੱਲਣਗੇ ਬੱਚੇ ਫੇਰ ਆਪਸ ਵਿੱਚ ਗੱਲ ਕਰਨਗੇ ਬੇਟਾ ਆਪ ਆਪ, ਕ ਘੁੰਮ ਕੇ ਆਇ ਹੋ ਆਪ ਕਹਾ ਘੁੰਮ ਕੇ ਆਇਓ ਫਿਰ ਕਹੇਗਾ ਮੈਂ ਕਿਆ ਬੋਲੂੰਗਾ,
ਆਹ ਉਹ ਤੇ ਹੈ ਹੀ ਏ। ਹੋਰ ਠੀਕ ਏ ਤੁਹਾਡਾ ਮੁੰਡਾ ਮੈਂ ਸੁਣਿਆ ਸੀ ਉਹ ਪਿੱਛੇ ਤਬੀਅਤ ਠੀਕ ਨਹੀਂ ਰਹੀ ਟਾਈਫਾਈਡ ਹੋ ਗਿਆ ਸੀ।
ਹਾਂਜੀ ਹੁਣ ਤਾਂ ਥੋੜਾ ਫ਼ਰਕ ਐ ਹੁਣ ਤਾਂ ਠੀਕ ਐ ਤੇ ਅ ਵਿਕਨੇਸ ਅ ਗਏ ਏ ਹੋਰ ਪਹਿਲੇ ਦੇਖੋ ਟਾਈਫਾਈਡ ਹੋ ਗਿਆ ਬੱਚੇ ਬੱਚਿਆਂ ਨੂੰ ਫੇਰ ਪਿਲਿਆ ਹੋ ਗਿਆ।
ਅੱਛਾ।
ਹੁਣ ਸ਼ੁਕਰ ਐ ਕਿਸੇ ਨੇ ਦੱਸਿਆ ਸੀ ਇੱਥੇ ਹੀ ਮੇਰੇ ਪੇਕੇ ਘਰ ਦੇ ਕੋਲ ਈ ਰਹਿੰਦੇ ਨੇ। ਮੈਨੂੰ ਝਾੜ੍ਹਾ ਕਰਾਇਆ ਫੇਰ ਮੈਨੂੰ ਝਾੜ੍ਹਾ ਕਰਾਇਆ ਟਚ ਵੁਡ ਫਰਕ ਕਿਉਂ ਨੀ ਝਾੜੇ ਨਾਲ ਹੁਣ ਕੁਛ ਮੂੰਗਦਾ ਵੇ ਖਾਣ ਨੂੰ ਮੰਮਾ ਭੂਖ ਲੱਗ ਰਿਹੈ ਕੁਛ ਦੇ ਦੋ ਖਾਣ ਨੂੰ। ਦੇਖੋ ਮਾਵਾਂ ਨੂੰ ਖੁਸ਼ੀ ਹੁੰਦੀ ਐ ਬੱਚਾ ਕੁਛ ਮੰਗੇ ਹੂੰ ਮੇਰੇ ਵਰਗੀਏ ਦੇ ਵੀ ਅੱਗੇ ਪਿੱਛੇ ਹੁੰਦੀ ਰਹਿੰਦੀ ਸੀ ਯੇ ਖਾਲ਼ੇ ਯੇ ਨਹੀਂ ਮ ਅਗਲਾ ਬੱਚਾ ਚ ਅਗਲੋਂ ਅੰਦਰੋਂ ਹੀ ਮਨ ਨੀ ਹੈਗਾ।
ਅੰਦਰੋਂ ਈ ਮਨ ਨੀ ਹੁੰਦਾ ਹਨਾ ਜੀਅ ਸਾਡੇ ਵਰਗਿਆਂ ਦਾ ਹੀ ਨੀ ਜੀਅ ਕਰਦਾ। ਤਬੀਅਤ-ਤਬੀਅਤ ਖ਼ਰਾਬ ਹੋਵੇ, ਨਹੀਂ ਖਾਧਾ ਜਾਂਦਾ।
ਫੇਰ ਸਾਨੂੰ ਹੁੰਦਾ ਬੱਚਾ ਭੁੱਖਾ ਬੈਠਾ ਕੁਛ ਨੀ ਗਿਆ, ਕਮਜ਼ੋਰ ਹੋਰ ਹੋਜੇਗਾ। ਅਸੀਂ ਜਬਰਦਸਤੀ ਕਰਨੇ ਆ ਬੱਚੇ ਚਿੜਦੇ ਨੇ ਫੇਰ, ਚਿੜਦੇ ਨੇ ਬੱਚੇ, ਹਾਂ ਵੀ ਫੇਰ, ਸਾਨੂੰ ਹੁੰਦਾ ਬੱਚੇ ਦੇ ਅੰਦਰ ਕਮਜ਼ੋਰੀ ਆ ਜਾਣੀ ਏ।
ਧੁੱਪੇ ਵਗੈਰਾ ਨਾ ਜਾਣ ਦਿਆ ਕਰੋ ਹੁਣ। ਹਲੇੇ ਜਿਵੇਂ ਕਮਜ਼ੋਰੀ ਹੈਗੀ ਏ, ਧੁੱਪ ਗਰਮੀ ਦੇ ਕਾਰਨ।
ਨਹੀਂ ਉਹ ਕਹਿੰਦੇ ਸੀ, ਕਹਿੰਦੇ, ਗਰਮੀ ਕਰਕੇ ਈ ਹੋਇਆ ਤੁਹਾਡੇ ਬੱਚ ਬੱਚੇ ਨੂੰ, ਮੈਂ ਕਿਹਾ ਹਾਂ ਗਰਮੀ ਕਰਕੇ ਪਤਾ ਪਾਪਾ ਨਾ ਘੁੰਮਦਾ‌‌। ਘੁੰਮਦਾ ਬੜਾ ਏ, ਬੱਚਾ। ਹਾਂ, ਘੁੰਮਣਾ ਵੀ ਬੜਾ ਪਾਪਾ ਨਾਲ, ਜਿੱਥੇ ਪਾਪਾ ਨੇ ਜਾਣਾ ਇਹਨੇ ਨਾਲ ਜਾਣਾ। ਮਨਾ ਕਰਨ ਦਾ ਹਾਲ ਹੈਵੇ ਅੱਜ-ਕੱਲ ਬੱਚਿਆਂ ਨੂੰ।
ਓਰ ਕੀ, ਜੇ ਚਲੇ ਜਾਣ ਛੁਪ ਵੀ ਲੁਕ-ਛੁਪਕੇ ਫਿਰ ਬੱਸ ਰੋਣਾ ਪਿਆ ਰਹਿੰਦੈ। ਬਈ, ਮੈਨੂੰ ਕਿਉ ਨੀ ਲੈਕ ਕੇ ਗਏ, ਮੈਨੂੰ ਕਿਉਂ ਨੀ ਲੈਕੇ ਗਏ, ਮੈਂ ਵੀ ਜਾਣਾ ਸੀ।
ਕੀ ਕਹਿ ਸਕਦਾ ਬੰਦਾ, ਬੱਚਿਆਂ ਦਾ ਤੇ ਬੜਾ ਈ ਔਖਾ ਹੋ ਜਾਂਦਾ। ਜਦ ਤੱਕ ਕਹਿੰਦੇ ਨਾ, ਬੱਚਾ ਪੰਜ-ਛੇ ਸਾਲ ਦਾ ਨੀ ਹੁੰਂਦਾ ਸਮਜ਼ਾ ਨਹੀਂ, ਉਦੋਂ ਤਕ ਤੇ ਮਾਂ-ਪਿਓ ਨੂੰ ਬੜੀ ਪਰੇਸ਼ਾਨੀ ਐ।
ਹਾਂ, ਓ ਤੇ ਹੈਈ ਏ।
ਫੇਰ ਮੈਂ ਕਹਿੰਨ ਚੱਲ ਕੋਈ ਨੀ, ਛੋਟਾ ਵੇ। ਕੀ ਡਾਂਟਣਾ ਬਾਅ'ਚ, ਅਪਣਾ ਈ ਮਨ ਨੀ ਮੰਨਦਾ ਬੱਚੇ ਨੂੰ ਡਾਂਟਣ ਦਾ। ਮਗਰ ਬੱਚੇ ਕਹਿਣਾ ਈ ਨੀ ਮੰਨਦੇ ਨੇ, ਕੀ ਕਰ ਸਕਦਾ ਬੰਦਾ।
ਬੱਚੇ ਕਿੱਥੇ ਹੇ, ਬੱਚਿਆਂ ਨਾਲ ਆਪ ਬੱਚਾ ਬਣਨਾ ਪੈਂਦਾ ਸਾਨੂੰ।
ਹੋਰ ਕੀ, ਅੱਗੇ-ਪਿੱਛੇ ਹੋਕੇ ਇਹਨਾਂ ਦੇ ਮੂੰਹ'ਚ ਬੁਰਕੀਆਂ ਪਾਓ ਖਾਲੈ ਬੇਟਾ, ਖਾਲੈ ਮਸ ਮਸਾ ਈ ਹਾਂ ਕਰਨਗੇ, ਫਿਰ ਮੂੰਹ'ਚ ਕੁੱਛ ਪਾਣਗੇ।
ਅੱਛਾ ਬਾਹਰ ਦੀਆਂ ਚੀਜ਼ਾਂ ਹੋਣ ਨਾ, ਕੋਈ ਚੀਜ਼ ਫਰੈਂਚ ਫਰਾਈਜ, ਕੋਈ ਪੀਜ਼ਾ, ਨੂਡਲਸ, ਉਹ ਤੇ ਆਪੇ ਏ ਹੱਥ ਆਪਣੇ ਹੱਥਾਂ ਨਾਲ ਈ ਖਾਣਗੇ, ਭਾਵੇਂ ਉਹਦੇ'ਚ ਮਰਚਾਂ ਹੋਣ।
ਉਹ ਤੇ ਬੜੇ ਖੁਸ਼ ਹੋਕੇ ਖਾਂਦੇ ਬਾਹਰ ਦੀਆਂ ਚੀਜ਼ਾਂ, ਹਾਂ, ਮਰਚਾਂ ਤੇ ਖਾਦੀ ਜਾਂਦੀ, ਘਰ ਦੀ ਰੋਟੀ ਨੀ ਚੰਗੀ ਲੱਗਦੀ ਇਹਨਾਂ ਨੂੰ।
ਹਾਂ, ਰੋਟੀ ਵਿੱਚ ਮਰਚਾਂ ਹੋਣ, ਉਹ ਨੀ ਖਾਦੀਆਂ ਜਾਂਦੀਆਂ।
ਹਾਂ ਰ੍ਹੋਟੀ ਨੀ ਚੰਗੀ ਲੱਗਦੀ ਇਹਨਾ ਨੂੰ, ਜਿਨ੍ਹਾਂ ਮਰਜੀ ਕਹਿਲੋ ਬੇਟਾ, ਰੋਟੀ ਖਾਲੈ ਨਾ ਮੁਝੇ ਤੇ ਕੀ ਕਹਿ ਸਕਦੇ ਆ‌ ਬੱਚਿਆਂ ਦੇ, ਬੱਚਿਆਂ ਦਾ ਤਾਂ ਬੜਾ ਈ ਔਖਾ।
ਹੂੰ, ਤੇ ਹੋਰ ਫੇਰ ਹੁਣ ਦੁਪਹਿਰੇ ਕੀ ਬਣਾਓਗੇ?
ਬਸ ਦੁਪਹਿਰੇ ਵਾਸਤੇ ਅਰਬੀ ਬਣਾਈ ਏ। ਮੰਮੀ ਕਹਿੰਦੀ ਚਲ ਮੈਂ ਈ ਤੜਕਾ ਲਾ ਦੰਨੀ ਆ, ਅਰਬੀ ਨੂੰ। ਅਸੀਂ ਥੋੜ੍ਹਾ ਜਿਹਾ ਹੁਣ ਕੰਮ ਵਾਲੀ ਨਾ ਆਈ ਸਾਰਾ ਕੁਛ, ਸਾਰਾ ਕੁ ਸਾਰੀ ਦਿੱਕਤ ਹੋ ਜਾਂਦੀ।
ਹਾਂ, ਇੱਕ ਜਣਾ ਸਫਾਈਆਂ ਕਰ ਲੇ, ਦੇ ਇਕ ਜਾਣਾ ਰਸੋਈ'ਚ ਲੱਗਜੇ, ਛੇਤੀ ਕੰਮ ਨਿਬੜ ਜਾਂਦਾ।
ਹੋ ਜਾਂਦਾ, ਹੁਣ ਦੇਖੋ ਇਹ ਟਾਈਮ ਆ ਗਿਆ ਜੇ।
ਹਾ, ਉਹ ਤੇ ਹੈਈ।
ਨਿਬੜਿਆ ਮੇਰਾ ਕੰਮ ਦੇਖੋ। ਫਿਰ ਬੰਦਾ ਕਹਿੰਦਾ ਚੱਲ, ਸੀਟ ਵੀ ਸਾਫ਼ ਕਰਲੇ ਬੰਦਾ, ਹੋਰ ਵੀ ਕੰਮ ਉਤਲੇ ਬਥੇਰੇ ਹੋ ਜਾਂਦੇ ਨੇ। ਇੱਕ ਸੀਟ ਸਾਫ ਕਰਨ ਲੱਗੀ ਏ, ਮੈਂ ਕਿਆ ਚਲ ਮੰਮੀ ਨੇ ਰੋਟੀ-ਪਾਨੀਬਣਾ ਤੀ, ਬ ਸਾਡੀ ਵੀ ਦੋ-ਚਾਰ ਦਿਨਾਂ ਤੱਕ ਤਿਆਰੀ ਹੋ ਜਾਣੀ ਏ।
ਅੱਛਾ-ਅੱਛਾ।
ਘਰਾਂ ਨੂੰ, ਐ ਤੇ ਕੈਂਦਾ ਹੀਈ ਐ ਵੀ ਹੁਨ ਘਾਰ ਜਾਣਾ ਕੈਂਦਾ, ਨਾਂ ਮ ਏਦੀ ਮੇਰੀ ਨਾ ਭਰਜਾਈ ਦੀ ਕੁੜੀ ਏ, ਏ ਦੇ ਹਾਨ ਦੀ ਤੇ, ਓਦੇ ਨਾਲ ਦਾ ਮਨ ਲੱਗ ਜਾਂਦੈ।
ਅੱਛਾ-ਅੱਛਾ।
ਹੁਨ ਓ ਨਾਨਕੇ ਗਈ ਏ, ਓ ਆਏਗੀ ਅੱਜ-ਕੱਲ ਚ ਤਾਂ ਕਾਰਕੇ ਐ ਰੁਕਿਆ ਪੇਆ ਓ ਆਏਗੀ ਤੋ ਤਬ ਜਾਊ ਤਬ ਤਾਂ ਜਾਉਂਗਾ।
ਆ, ਠੀਕੇ।
ਬੱਚੇ ਸਿਆਣੇ ਜਦੋਂ ਹੋਣਗੇ ਤੇ ਹੋਨਗੇ, ਹਲੇ ਤਾਂ ਕੈਣਾ ਹੀ ਨੀ ਮੰਨ ਕੇ ਰਾਜੀ ਬੱਚੇ। ਚੋ ਚੰਗਾ ਭੈਣ ਜੀ ਫੇਰ, ਹਾਂ ਫੇਰ ਰ ਕਰਾਂਗੀ ਹਾਂ-ਹਾਂ ਕੋਈ ਨੀ। ਐ ਵੀ ਫੋਨ ਮੰਗਦਾ ਪੇਆ ਕਦੋਂ ਦਾ, ਸਸ਼੍ਰੀ ਕਾਲ ਭੈਣ